ਹੈਲੋ, ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਆਂਟੀ ਜੀ।
ਸਤਿ ਸ਼੍ਰੀ ਅਕਾਲ।
ਹੋ ਰ ਫੇਰ, ਵਧੀਆ ਵਧੀਆ। ਤੁਸੀਂ ਸੁਣਾਓ?
ਬਸ ਆਪਾਂ ਵੀ ਠੀਕ ਆਂ।
ਹੋਰ?
ਹੋਰ ਕੀ ਕਰਦੇ ਵੈ ਸੀ?
ਹਾਂਜੀ ਤੁਹਾਡੀ ਆਵਾਜ਼ ਨੀ ਆ ਰਹੀ ਭੈਣ ਜੀ।
ਮੈਂ ਕਿਹਾ ਸੀ ਤੁਹਾਨੂੰ ਯਾਦ ਕਰ ਲੈਂਣੇ ਆ।
ਅੱਛਾ ਅੱਛਾ ਚਲੋ ਚਲੋ ਵਧੀਆ ਗੱਲ ਏ
ਹੋਰ ਦੱਸੋ
ਬਸ ਠੀਕ ਆ
ਤੁਸੀਂ ਕੀ ਕਰਦੇ ਪਏ ਸੀ
ਬਸ ਅਸੀਂ ਆਮ ਉਹ ਪੌਦੇ ਲਿਆਂਦੇ ਹੋਏ ਸੀ
ਅੱਛਾ, ਹਾਂਜੀ
ਤੇ ਉਹਨੂੰ ਅਸੀਂ ਲਗਾਣ ਦੀ ਤਿਆਰੀ ਕਰਦੇ ਪਏ ਸੀ।
ਹਾਂਜੀ ਪੌਦੇ ਲਗਾਣੇ ਘਰ ਵਿੱਚ ਬੜੇ ਜ਼ਰੂਰੀ ਹੁੰਦੇ ਨੇ
ਹਾਂਜੀ ਹਾਂਜੀ ਬਸ ਸ਼ਹਿਰਾਂ ਚ ਰਹਿੰਦੇ ਹ ਘਰ ਛੋਟੇ ਆ ਤੇ ਸੋਚਿਆ ਚਲੋ ਗਮਲਿਆਂ ਚ ਹੀ ਲਗਾ ਲਈਏ ਅਸੀਂ ਪੇੜ ਪੌਦੇ
ਹਾਂਜੀ ਹਾਂਜੀ ਜਗਾਓ ਪੌਦੇ ਲਗਾਣੇ ਤਾਂ ਬਹੁਤ ਜ਼ਰੂਰੀ ਨੇ ਆਕਸੀਜਨ ਮਿਲਦਾ ਨਾ ਸਾਨੂੰ ਗਰਮੀ ਬਹੁਤ ਹੋਈ ਦੀ ਹੈ
ਹਾਂਜੀ ਹਾਂਜੀ ਅਸੀਂ ਤੇ ਆਪਣੇ ਹਾਂਜੀ ਘਰੇ ਲਗਾਏ ਪੇੜ ਪੌਦੇ ਅਸੀਂ ਪੌਦੇ ਲਗਾਏ ਹੋਏ ਆ ਕਮਲ ਦਾ ਫੁੱਲ ਲਗਾਇਆ ਹੋਇਆ ਵਾ ਗੇਦੇ ਦਾ ਲਗਾਇਆ ਹੋਇਆ ਵਾ
ਅੱਛਾ
ਹਾਂਜੀ ਅਸੀਂ ਮਨੀ ਪਲਾਂਟ ਵੀ ਲਗਾਈ ਹੋਈ ਆ ਉਹਦੇ ਵਿੱਚ
ਅੱਛਾ ਜੀ
ਅਤੇ ਫੇਿਰ ਅਸੀਂ ਏਹਨਾਂ ਨੂੰ ਸਵੇਰੇ ਸਵੇਰੇ ਉੱਠ ਕੇ ਪਾਣੀ ਵੀ ਦਿੰਦੇ ਹਾਂ
ਅੱਛਾ ਜੀ
ਹਾਂਜੀ ਮਤਲਬ ਸਾਡੇ ਘਰ ਸਾਰੇ ਮਤਲਬ ਗਮਲਿਆਂ ਚ ਅਸੀਂ ਪੌਦੇ ਲਗਾਏ ਹੋਏ ਛੋਟੇ ਛੋਟੇ ਛੋਟੇ ਛੋਟੇ ਜਿਹੜੇ ਵੀ ਨਿੱਕੀ ਨਿੱਕ
ਅੱਛਾ ਫੇਰ ਤੁਸੀਂ ਤੇ ਫੇਰ ਤੁਸੀਂ ਉੱਥੇ ਵੀ ਰਹਦੇ ਹੋਗੇ ਫਿਰ ਸਫਾਈ ਵੀ ਹੁੰਦੀ ਹੈਗੀ ਪਾਣੀ ਰੋਜ਼ ਦਿੰਦੇ ਹੋਗੇ
ਹਾਂਜੀ ਅਸੀਂ ਰੋਜ਼ ਪਾਣੀ ਵੀ ਦਿੰਨੇ ਹਾਂ ਇਹਨਾਂ ਨੂੰ ਕਿਉਂ ਇਹਨਾਂ ਨੂੰ ਪਾਣੀ ਦੇਣਾ ਵੀ ਜ਼ਰੂਰੀ ਹੈਗਾ ਦਾ ਆ ਤਾਂ ਹੀ ਇਹ ਖੇਿਲਣਗੇ
ਇਹਨਾਂ ਨੂੰ ਦੋ ਟਾਈਮ ਪਾਣੀ ਦਿਆ ਕਰੋ
ਹਾਂਜੀ ਹਾਂਜੀ ਠੀਕ ਹੈ ਕਿਉਂਕਿ ਸ਼ਾਹ ਮਿਲਦੀ ਹੈ ਪੇੜ ਪੌਦਿਆਂ ਨਾਲ ਧਰਤੀ ਠੰਡੀ ਰਹਿੰਦੀ ਏ
ਹਾਂ ਗਰਮੀ ਬਹੁਤ ਪੈਦੀ ਹੈ ਗਰਮੀ ਦੇ ਕਾਰਨ ਪੇਡੇ ਸੁੱਕ ਜਾਂਦੇ ਨੇ
ਹਾਂਜੀ ਹਾਂਜੀ ਨਹੀਂ ਮੈਂ ਤੇ ਇਹ ਪੇੜ ਪੌਦਿਆਂ ਦਾ ਬਹੁਤ ਧਿਆਨ ਰੱਖਣੀ ਆ
ਹਾਂ ਬਹੁਤ ਧਿਆਨ ਰੱਖਣਾ ਪੈਂਦਾ ਪੇੜ ਪੌਧੇ ਦਾ ਦੇਖਭਾਲ ਬੜੀ ਚਾਹੀਦੀ
ਹਾਂਜੀ
ਦੇਖਭਾਲ ਬੜੀ ਹੁੰਦੀ ਕਿਸ ਚੀਜ਼ ਦੀ
ਹਾਂਜੀ ਹਾਂਜੀ ਉਹ ਤੇ ਹੈ ਆ ਹੁਣ ਪਿੰਡਾਂ ਚ ਤੇ ਚਲੋ ਜਗ੍ਹਾ ਬਹੁਤ ਸਾਰੀ ਹੁੰਦੀ ਹੈ ਤੇ ਪੇੜ ਪੌਦੇ ਵੀ ਅੱਛਾ ਲਾ ਅੱਛੀ ਤਰ੍ਹਾਂ ਲੱਗ ਜਾਂਦੇ ਨੇ ਅੱਛੀ ਛਾਂ ਵੀ ਮਿਲਦੀ ਫੇਰ ਪੇੜ ਪੌਦਿਆਂ ਤੋਂ ਸਾਨੂੰ
ਹਾਂਜੀ
ਧਰਤੀ ਵੀ ਠੰਡੀ ਰਹਿੰਦੀ ਹੈ ਇਹਦੇ ਨਾਲ
ਫਿਰ ਠੰਡੀ ਹਵਾ ਆਉਂਦੀ ਹੈ ਨਾ
ਹਾਂਜੀ ਛਾ ਅੱਛੀ ਦਿੰਦੇ ਨੇ
ਹਾਂਜੀ ਹੋਰ ਘਰ ਸਭ ਠੀਕ ਹੁੰਦਾ
ਹਾਂਜੀ ਹਾਂਜੀ ਸਭ ਠੀਕ ਠਾਕ ਤੁਸੀਂ ਸੁਣਾਓ
ਅਸੀਂ ਵੀ ਵਧੀਆ ਮੈਂ ਕਿਹਾ ਚਲੋਬੈਣ
ਹੈਲੋ ਹੈ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ
ਹੈਲੋ
ਹੈਲੋ ਮੈਨੂੰ ਲ ਤੁਹਾਡੀ ਨੈੱਟਵਰਕ ਪ੍ਰੋਬਲਮ ਹੋ ਰਹੀ ਹੈ ਇਸ ਕਰਕੇ ਆਵਾਜ਼ ਨਹੀਂ ਆਉਂਦੀ ਹੈਲੋ ਹੈਲੋ ਹਾਂਜੀ ਭੈਂਜੀ ਆਵਾਜ਼ ਆ ਰਹੀ ਤੁਹਾਨੂੰ ਮੇਰੀ
ਹਾਂਜੀ ਮੈਨੂੰ ਆ ਹੀ ਹੈ
ਹਾਂਜੀ-ਹਾਂਜੀ ਹੁਨ ਆਈ ਆ ਆਜ਼ ਹੋਰ ਸੁਨਾਓ ਤੁਸੀਂ ਵੀ ਆਪਣੇ ਘਰ ਪੇੜ ਪੌਦੇ ਲਗਾਏ ਹੋਏ ਨੇ ਹੈਲੋ
ਆਵਾਜ਼ ਨਹੀਂ ਆ ਰਹੀ ਸਾਫ਼ ਹੈਲੋ ਆਵਾਜ਼ ਨੀ ਆ ਰਹੀ ਤੁਹਾਡੀ ਸਾਫ਼
ਹਾਂਜੀ ਮੈਂ ਕਿਹਾ ਤੁਸੀਂ ਵੀ ਪੇੜ ਪੌਦੇ
ਹਾਂਜੀ